ਹੈ
ਸਤਿ ਸ਼੍ਰੀ ਅਕਾਲ ਦੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ?
ਵਧੀਆ ਤੁਸੀਂ ਸੁਣਾਓ।
ਵਧੀਆ ਭੈਣ ਜੀ ਵਧੀਆ ਵਧੀਆ ਸਭ ਵਧੀਆ ਭੈਣ ਜੀ ਹੋਰ ਬੱਚੇ ਘਰ ਪਰਿਵਾਰ ਸ
ਹਾਂਜੀ, ਸਭ ਵਧੀਆ ਜੀ ਹੋਰ ਕੀ ਕਰ ਰਹੇ ਸੀ?
ਸਭ ਵਧੀਆ ਭੈਣ ਜੀ ਬਸ ਬੈਠੀ ਸੀ। ਬੱਚਿਆ ਨੂੰ ਟਿਊਸ਼ਨ ਛੋੜ ਕੇ ਆਈ ਸੀ ਭੈਣ ਜੀ, ਹਾਂ ਤੇ ਭੈਣ ਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਤੇ ਕੀ ਤੁਸੀਂ ਜੰਕ ਫੂਡ ਖਾਂਦੇ ਹੋ?
ਹਾਂਜੀ, ਖਾਣੇ ਆ।
ਤੇ ਭੈਣ ਜੀ ਬਾਜ਼ਾਰ ਦਾ ਖਾਂਦੇ ਹੋ ਕਿ ਘਰ ਬਣਾਦੇ ਹੋ?
ਬਾਜ਼ਾਰੋ ਹੀ ਖਾ ਕੇ ਆਣੇ ਹਾਂ।
ਹਾਏ ਭੈਣ ਜੀ ਨਾ ਬਾਜ਼ਾਰ ਦਾ ਨਾ ਖਾਇਆ ਕਰੋ, ਖ਼ਰਾਬ ਕਰਦਾ ਜੇ ਭੈਣ ਜੀ ਘਰ ਬਣਾ ਲਿਆ ਕਰੋ।
ਘਰ ਉਵੇਂ ਦੀ ਸਵਾਦ ਨੀ ਲੱਗਦਾ ਤੇ ਵੀਕੇਂਡ ਚ ਬਾਣਦੇ
ਕੋਲ ਆਣਾ ਤੁਹਾਨੂੰ ਮੈਂ ਸਿਖਾਵਾਂਗੀ ਭੈਣ ਜੀ, ਅਸੀਂ ਤਾਂ ਹਾਂ ਸਭ ਕੁਛ ਘਰ ਬਣਾਈ ਲਈ ਦੇ ਹਾਂ। ਭੈਣ ਜੀ ਅਸੀ ਤੇ ਸਭ ਕੁਛ ਘਰ ਬਣਾ ਲਈ ਦਾ।
ਅੱਛਾ।
ਹਾਂਜੀ, ਅਸੀ ਤੇ ਪਹਿਲੇ ਆਪਣੇ ਬੱਚਿਆਂ ਨੂੰ ਦਿੰਦੇ ਸੀ ਬਾਹਰ ਦਾ, ਲੇਕਿ ਲੇਕਿਨ ਹੁਣ ਅਸੀਂ ਬਾਹਰ ਦਾ ਨੀ ਦਿੰਦੇ ਭੈਣ ਜੀ ਬਿਲਕੁਲ ਵੀ ਨਹੀਂ ਦਿੰਦੇ ਬਾਹਰ ਦਾ।
ਅੱਛਾ।
ਹਾਂਜੀ ਪੈਲੇ ਮੇਰੇ ਬੱਚੇ ਬਾਰ ਦੀ ਮੈਗੀ ਖਾਂਦੇ ਸੀ ਮੈਦੇ ਵਾਲੀ ਲੇਕਿਨ ਹੁਨ ਅਸੀਂ ਘਰ ਆ ਟਾ ਮੈਗੀ ਲਿਆ ਕੇ ਰੱਖਨੇ ਆ ਭੈਨ ਜੀ। ਓ ਵੀ ਘਰ ਬਨਾ ਦਿੰਦੇ, ਅੱਛਾ ਉਸ ਤੋਂ ਬਾਦ ਜ ਟਿੱਕੀ, ਚਾਟ ਦੀ ਏਦੀ ਆਦਤ ਪਾਤੀ ਭੈਨ ਜੀ, ਮੋਮੋਜ਼ ਬਾਰ ਬੱਚੇ ਖਾਂਦੇ ਸੀਗੇ। ਲੇਕਿਨ ਹੁਨ ਅਸੀਂ ਘਰ ਈ ਆਟੇ ਵਾਲੇ ਮੋਮੋਜ਼ ਬਨਾ ਦੇਈਦੇ ਨੇ ਭੈਨ ਜੀ।
ਆਟ ਕਿਵੇਂ ਬਨਾਂਦੇ ਓਂ ਤੁਸੀਂ ਆਟੇ ਵਾਲੇ ਮੋਮੋਸ।
ਆਟੇ ਦੀ ਪਤਲੀ-ਪਤਲੀ ਲੋਈਆਂ ਲੈ ਕੇ ਨਾ ਬਿਲਕੁਲ ਪਤਲੀ-ਪਤਲੀ ਓਨਾਂ ਨੂੰ ਚੰਗੀ ਤਰਾਂ ਪਤਲਾ-ਪਤਲਾ ਵੇਲ ਕੇ ਓਦੇ ਵਿੱਚ ਮਿਕਸਚਰ ਭਰ ਦੋ। ਪਨੀਰ ਦਾ ਭਰਨਾ ਪਨੀਰ ਦਾ, ਸਬਜ਼ੀਆਂ ਦਾ ਭਰਨਾ ਸਬਜ਼ੀਆਂ ਦਾ ਮਿਕਸਚਰ ਭਰ ਕੇ ਆਸੇ ਪਾਸੇ ਨਾ ਥੋੜਾ ਥੋੜਾ ਗਿੱਲੀ-ਗਿੱਲੀ ਪਰਤ ਲਗਾ ਕੇ ਤੇ ਓਨੂੰ ਬੰਦ ਕਰਦੋ ਭੈਨ ਜੀ।
ਕਿਦੇ ਵਿਚ ਬੰਦ ਕਰਨਾ।
ਓ ਚਾਏ ਕੋਨ ਫਲੋਰ ਦਾ ਲਗਾ ਲੋ ਥੋੜਾ-ਥੋੜਾ ਲੇਅਰ ਗਿੱਲਾ-ਗਿੱਲਾ ਕਰਕੇ ਚਾਏ ਕੁੱਛ ਵੀ ਲਗਾ ਹਾਂ ਤੇ ਓਨੂੰ ਬੰਦ ਕਰ ਲੋ ਭੈਨ ਜੀ ਤੇ ਓ ਫਰਾਈਡ ਕਰਕੇ ਤੁਸੀਂ ਖਾਓ ਐਨਾ ਸਵਾਦ ਤਾਈਂ ਤਾਂ ਮਜ਼ਾ ਆਜੇਗਾ ਭੈਨ ਜੀ।
ਅੱਛਾ, ਮੈਂ ਵੀ ਆਪਨੇ ਬੇਟੇ ਨੂੰ ਬਨਾ ਕੇ
ਹਾਂ ਤੁਸੀਂ ਹਾਂ ਓ ਬੋਇਲਡ ਨਾ ਬਨਾਨਾ ਬੋਇਲਡ ਨਾ ਬਨਾਨਾ ਭੈਨ ਜੀ ਫਰਾਈਡ ਕਰਕੇ ਬਨਾਨਾ ਭੈਨ ਜੀ ਤੇ ਫੇਰ ਮੈਨੂੰ ਦੱਸਨਾ ਜ਼ਰੂਰ। ਨਈਂ ਬੋਇਲਡ ਨੀ ਬਨਨਗੇ ਓਦੇ ਥੋੜਾ ਆਟੇ ਦਾ ਟੇਸਟ ਆਏਗਾ ਤੁਸੀਂ ਫਰਾਈਡ ਕਰਕੇ ਬਨਾਨਾ ਮਜ਼ਾ ਈ ਆਜੇਗਾ। ਭੈਨ ਜੀ।
ਅੱਛਾ,
ਹਾਂ ਮੈਂ ਬਨਾਏ ਸੀ ਮੇਰੇ ਬੱਚੇ ਨਾ ਬਾਰ ਦੇ ਮੋਮੋਸ ਖਾਂਦੇ ਸੀ, ਫੇਰ ਅਅ ਫੇਰ ਮੈਂ ਮਤਲਬ ਮੇਰੇ ਸਸੁਰ ਜੀ ਮਨਾ ਕਰਦੇ ਨੇ ਫੇਰ ਅਸੀਂ ਨਾ ਘਰ ਬਨਾਨੇ ਸ਼ੁਰੂ ਕਰਤੇ ਭੈਨ ਜੀ ਮੈਂ ਪਨੀਰ ਦੀ ਭੁਰਜੀ ਪਾ ਦਿੰਨੀ ਆਂ ਵਿੱਚ। ਐਨੇ ਸਵਾਦ ਬਨਦੇ ਨਾ ਭੈਨ ਜੀ ਹਾਂ ਬਹੁ ਸਵਾਦ ਬਨਦੇ ਨੇ ਭੈਨ ਜੀ ਹਾਂ। ਅਸੀ ਤਾਂ ਪਨੀਰ ਟਿੱਕਾ ਹਾਂ ਡੋ ਪਨੀਰ ਟਿੱਕਾ, ਡੋਸਾ ਚਿੱਲਾ ਸ
ਤੇ ਡ ਡੋਸਾ ਤੁਸੀਂ ਘ ਅ ਬੈਟਰ ਓਦਾ ਜੇੜਾ ਰਵਾ ਓ ਐਮ ਡੀ ਦਾ ਆ ਆਂਦਾ ਓ ਬੈ ਕਿਥੋਂ ਲੈ ਕੇ ਆਂਦੇ ਓਂ ਕੀ ਘਰ ਈ ਕਰਦੀ ਓਂ?
ਨਾ-ਨਾ ਮੈਂ ਫਿਰ ਡੋਸੇ ਅਸੀ ਪਤਾ ਕੀ ਕਰਨੀ ਆਂ ਵੇਸਨ ਲੈਂਨੀ ਆਂ ਤੇ ਸੂਜੀ ਲੈ ਲੈਂਨੀ ਆਂ। ਓਦਾ ਬਨਾ ਲੈਂਨੀ ਆਂ ਓਦਾ ਬੈਟਰ ਬਨਾ ਕੇ ਤੇ ਓਦੇ ਮੈਂ ਡੋਸੇ ਖਵਾ ਦਿੰਨੀ ਆ ਏਨਾਂ ਨੂੰ ਭੈਨ ਜੀ ਓਦੇ ਵਿੱਚ ਹਾਂ ਪਨੀਰ ਦੀ ਫਿਲਿੰਗ ਕਰਦੀ ਆ। ਦੀ ਫਿਲਿੰਗ ਕਰਕੇ ਨਾ ਓ ਦੇਤਾ ਬੱਚੇਆਂ ਨੂੰ ਹੈਲਦੀ ਵੀ ਹੋ ਗੇਆ ਤੇ ਹਾਂ ਤੇ ਬੱਚੇਆਂ ਦਾ ਪੇਟ ਵੀ ਭਰ ਗੇਆ ਭੈਨ ਜੀ।
ਏ ਤੇ ਹੈ ਈ ਐ ਮੈਂ ਤੇ ਓ ਐਮ ਟੀ ਦਾ ਆਂਦਾ ਜੇੜਾ ਪੈਕੇਟ ਓ
ਅੱਛਾ ਨਾ ਭੈਨ ਜੀ ਬਾਰ ਦਾ ਕੁਛ ਨਾ ਮੰਗਾਏਆ ਕਰੋ। ਤੁਸੀਂ ਘਰ ਈ ਬਨਾਏਆ ਕਰੋ ਤੁਸੀਂ ਇੱਕ ਵਾਰੀ ਘਰ ਬਨਾ ਕੇ ਵੇਖਨਾ ਤੁਆਨੂੰ ਬੋਤ ਸਵਾਦ ਲੱਗੇਗਾ। ਆਹੋ ਬਸ ਬਾਰ ਦੀ ਆਦਤ ਪੈ ਜੇ ਨਾ ਫਿਰ ਇੱਕ ਇੱਕ ਵਾਰੀ ਫਿਰ ਘਰਦੇ ਨੀ ਖਾਦੇ ਜਾਂਦੇ ਸਾਨੂੰ ਵੀ ਸ਼ੁਰੂ-ਸ਼ੁਰੂ ਚ ਹੋਏਆ ਸੀਗਾ ਲੇਕ ਲੇਕਿਨ ਹੁਨ ਅਸੀਂ ਭੈਨ ਜੀ ਸਬ ਕੁਝ ਘਰ ਦਾ ਸਭ ਕੁਛ ਫਰੈਂਚ ਫਰਾਇਜ ਬੱ ਬੱਚੇਆਂ ਨੂੰ ਘਰ ਬਨਾ ਦਈਦੇ ਨੇ। ਅੱਛਾ ਅ ਹਾਂਜੀ ਡੋਸਾ ਚਿੱਲਾ ਸਭ ਪੈਣ ਜੀ ਕਾਰ ਟਿੱਕੀ, ਭਲਾ, ਚਾਟ ਸਭ ਪੈਣ ਜੀ ਕਾਰ ਬਣਾਈ ਦਾ।
ਹਾਂਜੀ।
ਪਨੀਰ ਟਿੱਕਾ, ਮਸ਼ਰੂਮ ਟਿੱਕਾ ਸਭ ਪੈਣ ਜੀ ਕਾਰ ਬਣਾ ਲੈਂਨੀ ਆ ਮੈਂ ਤੇ, ਹਾਂ।
ਕਾਈਆਂ ਮਸ਼ਰੂਮ ਟਿੱਕੇ ਵਾਸਤੇ ਓਹ ਤੰਦੂਰ ਰੱਖਿਆ ਹੋਯਾ ਐ?
ਨਈ ਪੈਣ ਜੀ ਤੰਦੂਰ ਨੀ ਰੱਖਿਆ ਹੋਯਾ, ਅਸੀਂ ਕੀ ਕਰਨੇ ਆ ਗੈਸ ਤੇ ਈ ਸੇਕ ਲੈਂਣੇ ਆ ਅਸੀਂ ਸਟਿਕ ਕਾਂ ਮੰਗਾ ਕੇ ਰੱਖੀਆਂ ਹੋਇਆ ਏ ਓਸ ਲੱਕੜੀ ਦੀਆਂ ਪਤਲੀ-ਪਤਲੀ ਪਨੀਰ, ਸ਼ਿਮਲਾ ਮਿਰਚ, ਪਆਜ ਨੂੰ ਮੈਰੀਨੇਟ ਕਰਕੇ ਰੱਖ ਲੋ, ਤੇ ਹਾਂਜੀ ਪੈਣ ਜੀ ਤੇ ਬਸ ਫੇਰ ਗੈਸ ਤੇ ਸੇਕ-ਸੇਕ ਕੇ ਦੇ ਦਿੰਦੇ ਆ ਅਸੀ।
ਤੇ ਓ ਲੱਕੜੀ ਦੀ ਸਟਿਕਾਂ ਓ ਮਤਲਬ ਜਲਦੀਆਂ ਨੀ?
ਨਾ ਪੈਣ ਜੀ ਕੁਛ ਵੀ ਨੀ ਹੋਏਗਾ ਓਨਾਂ ਨੂੰ, ਕੁਛ ਵੀ ਨੀ ਹੋਏਗਾ। ਹਾਂਜੀ ਸਟੈਂਡ, ਸਟੈਂਡ ਹਾਂ ਸਟੈਂਡ ਰੱਖਣੇ ਆ ਸਟੈਂਡ ਦੇ ਤੇ ਰੱਖਣੇ ਆ ਸਟਿੱਕਾਂ
ਠੀਕ ਕੇਆ
ਹਾਂ ਭੈਣ ਜੀ ਓ ਵੀ ਬੋਤ ਸਵਾਦ ਬਣਦਾ ਜੇ ਤੁਸੀਂ ਆਣਾ ਕਦੀ ਲਾਣਾ ਚੱਕਰ ਤੁਆਨੂੰ ਖਵਾਵਾਂਗੀ ਪੈਣ ਜੀ ਮੈ
ਹਾਂ ਮੈਂ ਆ ਜ਼ਰੂਰ ਆਵਾਂਗੀ, ਤੁਸੀ ਤੇ ਮੈਨੂੰ ਏਨਾ ਕੁਛ ਦੱਸ ਤਾ ਮੈਂ ਵੀ ਜ਼ਰੂਰ ਟਰਾਈ ਕਰਾਂਗੀ ਆਪਣੇ ਬੇਟੇ ਨੂੰ ਖਵਾਇਆ ਕਰਾਂਗੇ ਬਣਾ-ਬਣਾ।
ਠੀਕ ਏਕ ਅਸੀ ਮਸ਼ਰੂਮ ਮੈਂ ਮਸ਼ਰੂਮ ਬਣਾਣੀ ਆ ਪੈਣ ਜੀ ਅਦਰਕ ਲਸਣ ਦਾ ਤੜਕਾ ਲਗਾ ਕੇ, ਮਸ਼ਰੂਮ ਨੂੰ ਬੋਇਲ ਕਰਕੇ ਨਾ
ਹਾਂਜੀ।
ਤੇ ਅ ਬਰੀਕ-ਬਰੀਕ ਅਦਰਕ ਕੱਟ ਲੋੋ ਬਰੀਕ-ਬਰੀਕ ਲਸਣ ਕੱਟ ਲੋੋ, ਬਟਰ ਪਾ ਕੇ ਨਾ ਅਦਰਕ, ਲਸਣ ਦਾ ਭੁੰਨ ਕੇ, ਓਦੇ ਵਿੱਚ ਮਸ਼ਰੂਮ ਜਿੜੇ ਬੋਇਲਡ ਕੀਤੇ ਤੇ ਨਾ ਓਨਾਂ ਨੂੰ ਦੋ ਪੀਸ ਇਚ ਕੱਟ ਕਰਕੇ ਓ ਪਾ ਕੇ ਨਮਕ, ਕਾਲੀ ਮਿਰਚ ਔਰ ਨਿੰਬੂ ਪਾ ਕੇ ਓ ਖਾਓ ਤੁਸੀ, ਪੈਨ ਜੀ ਓ ਵੀ ਬੜੇ ਸੁ ਸਵਾਦ ਬਣਦੇ ਜੇ
ਮਸ਼ਰੂਮ ਤੇ ਵੈਸੇ ਈ ਹੈਲਦੀ ਏ, ਅਸੀ ਵੀ ਤਕ ਰੀ ਬਨ ਬਣਾਦੇ ਰੈਂਣੇ ਆ ਪਰ ਅਸੀ ਓ ਤੁਸੀ ਜਿਵੇਂ ਦੱਸ ਰੇ ਓ ਨਾ ਮੈ ਮੈਂ ਵਿਚ ਬਰੀਕ-ਬਰੀਕ ਪਆ ਅ ਪਆਜ ਸ਼ਿਮਲਾ ਮਿਰਚ ਪਾ ਦਿੰਦੇ ਆ। ਤੇ ਮਾੜੀ ਸੋਯਾ ਸੋਸ ਪਾ ਦੇਣੀ ਆ ਤੇ ਸੋਸ, ਸਿਮ, ਟਮਾਟੋ ਸੋਸ ਪਾ ਦੇਣੀ ਆ।
ਹਾਂਜੀ-ਹਾਂਜੀ-ਹਾਂਜੀ, ਆਂਜੀ ਅੱਜ-ਕੱਲ ਦਾ ਤੇ ਬਾਰ ਦਾ ਨਾ ਬੱਸ ਸਬ ਈ ਬੇਕਾਰ ਹੋ ਗਿਯਾ ਵੇ। ਸਾਡੇ ਏਥੇ ਨਾ, ਦੋ ਬੱਚਿਆਂ ਦੀ ਨਾ ਡੈਥ ਹੋ ਗਈ ਜੇ ਮੋਮੋਸ ਖਾ ਕੇ ਬਾਰ ਦੇ।
ਅੱਛਾ।
ਹਾਂ, ਪੈਣ ਜੀ ਰਾਤੀ ਮੋਮੋਸ ਖਾ ਕੇ ਸੁੱਤੇ ਨੇ, ਸਵੇਰੇ ੳੱਠੇ ਕੋਈ ਨੀ ਬੱਚੇ। ਹਾਂ ਕੈਂਦੇ ਨੇ ਪਤਾ ਨੀ ਓਨਾਂ ਦੀ ਚਟਨੀ ਚ ਕੁਛ ਹੈਗਾ ਸੀ ਯਾਂ ਮੋਮੋ ਓਹੀ ਬਏ ਸੀ ਕੀ ਸੀ?
ਬਸ ਚਟਨੀ ਦਾ ਈ ਤਾਂ ਸਵਾਦ ਐ, ਓ ਅਗਰ ਤੁਸੀਂ ਚਟਨੀ ਤੁ ਮੋਮੋਸ ਨਾਲ ਖਾ ਲੀ ਨਾ ਤੇ ਤੂਆ ਸਵੇਰੇ ਤੁਆਡਾ ਪੇਟ ਸੈਟ ਨੀ ਹੋਏਗਾ।
ਹਾਂਜੀ ਪੈਣ ਜੀ ਐ ਤੇ ਹੈ ਬਿਲਕੁਲ ਬਸ ਓਈ ਓ ਕੇਆ ਕਿ ਸਵੇਰੇ ਪੇਟ ਦਰਦ ਹੋਯਾ ਫੇ ਓਨਾਂ ਨੇ ਡਾਕ ਟਰ ਕੋਲ ਲੈਗੇ ਨੇ ਤੇ ਓ ਕੈਦੇ ਐ ਤੇ, ਕੰਮ ਈ ਖਤਮ ਹੋਯਾ ਪੈਣਾ ਦਾ, ਹੂੰ। ਅੱਜ-ਕੱਲ ਤੇ ਪੈਨ ਜੀ ਬਾਰ ਦਾ ਹਾਂ ਗੰਦ ਨਾ ਈ ਖਾਓ ਤੇ ਪੈਨ ਜੀ ਸਈ ਏ। ਕਾਰ ਈ ਬਣਾ ਲਿਆ ਕਰੋ ਸਭ ਕੁਛ, ਹੋਰ। ਕੱਰ ਦਾ ਖਾਓਗੇ ਤੇ ਕੱਰ ਦੀ ਆਦਤ ਪੈ ਈ ਜਾਏਗੀ, ਅਸੀਂ ਵੀ ਪੈਨ ਜੀ ਪੈਲੇ ਬੋਤ ਹਾਂ, ਬਹੁਤ ਮੰਗਉਂਦੇ ਸੀ ਬਾਹਰੋਂ, ਬਹੁਤ ਜ਼ਿਆਦਾ ਕਿਉਂਕਿ ਮੈਂ ਹੀ ਬੜੀ ਖਾਂਦੀ ਸੀ। ਸੀਗੀ, ਬਾਹਰ ਦਾ ਸ਼ੌਕ ਸੀ ਮੈਨੂੰ ਖਾਣ ਦਾ, ਤੇ ਮੇਰੇ ਬੱਚੇ ਵੀ ਫੇਰ ਖਾਣ ਲੱਗ ਗਏ, ਲੇਕਿਨ ਹੁਣ ਭੈਣਜੀ ਜੀ ਨਾ ਮੈਂ ਮੰਗਾਂਨੀ ਆ ਤੇ ਨਾ ਫੇਰ ਮੈਂ ਬੱਚਿਆਂ ਨੂੰ ਖਾਣ ਦਿੰਨੀਆ। ਮੈਂ ਕਹਿੰਨੀ ਆ ਜੋ ਖਾਣਾ ਘਰ ਹੀ ਬਣਾਵਾਂਗੀ ਤੇ ਘਰ ਹੀ ਖਾਣਾ ਭੈਣਜੀ।
ਹਾਂ ਇਹ ਤੇ ਹੈ ਹੀ ਹੈ, ਸਾਡੇ ਵੀ ਨਾ ਇਹ ਬ ਹੁਣ ਜਿੱਥੇ ਮੇਰਾ ਘਰ ਹੈਗਾ, ਉਹ ਤੇ ਇੱਥੋਂ ਬਸ ਦੋ ਗਲੀਆਂ ਛੱਡ ਕੇ ਬਾਜ਼ਾਰ ਹੀ ਸ਼ੁਰੂ ਹੈ। ਉੱਥੇ ਬਾਜ਼ਾਰ ਚ ਸਾਰੀਆਂ ਫਾਸਟ ਫੂਡ ਦੀ ਦੁਕਾਨਾਂ ਨੇ। ਸ਼ਾਮ ਨੂੰ ਮਾਰਕੀਟ ਵਗੈਰਾ ਜਾਓ ਤੇ ਦਿਲ ਕਰਦਾ ਹੁਣ ਕੁੱਛ ਨਾ ਕੁੱਛ ਚ ਖਾਓ, ਜਾਂ ਉਹ ਕੀ ਕਹਿੰਦੇ ਨੇ ਮਸ਼ਰੂਮ ਲੈ ਕੇ ਪਿਆਜ ਜਾਂ ਚੋਮੀਨ ਵਗੈਰਾ ਖਾ
ਹਾਂਜੀ- ਹਾਂਜੀ -ਹਾਂਜੀ, ਚੌਮਿਨ ਨਾਲੋਂ ਭੈਣ ਜੀ ਸੇਵੀਆਂ ਬਣਾ ਲਿਆ ਕਰੋ ਘਰ।
ਹਾਂ ਬਬੀਨੋ ਸੇਵੀਆਂ।
ਹਾਂ, ਬਬੀਨੋ ਸੇਵੀਆਂ ਬਣਾ ਲਿਆ ਕਰੋ, ਸਾਰੀ ਸਬਜ਼ੀਆਂ ਪਾ ਕੇ, ਉਹ ਵੀ ਬਹੁਤ ਸਵਾਦ ਬਣਦੀਆਂ ਜੇ।
ਹਾਂਜੀ।
ਹਾਂਜੀ ਆ, ਅਸੀਂ ਤਾਂ ਉਹੀ ਬਣਾਉਨੇ ਆਂ ਭੈਣ ਜੀ।
ਹੂੰ।
ਹੁਣ ਤੇ ਅਸੀਂ ਚੌਮੀਨ ਵੀ ਨਹੀਂ ਖਾਂਦੇ। ਚੋਮੀਨ ਨਾਲ ਵੀ ਮੇਰੇ ਤੇ ਪੇਟ ਚ ਦਰਦ ਹੋਣ ਲੱਗ ਜਾਂਦਾ ਭੈਣ ਜੀ। ਫੇਰ, ਮੇਰੇ ਹਸਬੈਂਡ ਤੇ ਬਿਲਕੁਲ ਵੀ ਨੀ ਮੈਨੂੰ ਬਾਹਰ ਦਾ ਖਾਣ ਦਿੰਦੇ। ਮੈਨੂੰ ਤੇ ਬਹੁਤ ਕੌਂਸਟੀ੍ਬਿਸ਼ਨ ਦੀ ਵੀ ਦਿੱਕਤ ਰਹਿੰਦੀ ਹੈ ਨਾ ਮੈਨੂੰ ਭੈਣਜੀ। ਬਸ ਫਿਰ, ਹਾਂ, ਮੇਰੇ ਘਰਲੇ ਮੈਨੂੰ ਨੀ ਖਾਣ ਦਿੰਦੇ ਬਈ। ਕੋਈ ਵੀ ਬਾਹਰ ਦਾ, ਫੇਰ ਅਸੀਂ ਘਰ ਹੀ ਬਣਾ ਲਈ ਮੈ ਜਿਸ ਦਿਨ ਵੀ ਮੈਂ ਬਾਹਰ ਦਾ ਖਾਂਨੀਂਆ, ਮੇਰਾ ਪੇਟ ਦਰਦ ਹੋਣਾ ਹੀ ਹੋਣਾ ਭੈਣਜੀ।
ਹਾਂ।
ਹਾਂ ਬਸ ਫਿਰ ਅਵੋਇਡ ਹੀ ਕਰੀਦਾ ਸਭ ਕੁਛ ਬਾਹਰ ਦਾ, ਘਰ ਬਣਾ ਕੇ ਖਾ ਲਓ। ਸੇਵੀਆਂ ਬਣਾ ਲੀਆਂ, ਪੋਹਾ ਬਣਾ ਲਿਆ, ਇਹੀ ਬਣਾ ਕੇ ਖਾਣ ਜੀ। ਹਾਂਜੀ ਭੈਣਜੀ, ਐ ਹੀ ਬਣਾ ਕੇ ਖਾ ਲੈਂਦੇ ਹਾਂ ਫਿਰ ਅਸੀਂ। ਹੋਰ ਭੈਣ ਜੀ, ਤੁਸੀਂ ਦੱਸੋ? ਤੁਸੀਂ ਕੁਛ ਬਣਾਉਂਦੇ ਹੋ ਘਰ?
ਹਾਂ ਮੈਂ ਵੀ ਬੇਟੇ ਨੂੰ ਚਿੱਲਾ ਵਗੈਰਾ ਬਣਾ ਦਿੰਨੀ ਆਂ, ਸੂਜੀ ਦਾ ਜਿਹੜਾ ਬਣਦਾ ਹੈ।
ਹਾਂਜੀ- ਹਾਂਜੀ।
ਫਰੈਂਚ ਫਰਾਈਜ਼ ਵਗੈਰਾ ਬਣਾ ਲੈਂਦੀ ਹਾਂ, ਡੋਸਾ, ਹੋਰ ਤੇ ਮੋਮਸ। ਤੇ ਮੈਂ ਤਕਰੀਬਨ ਇਹ ਵਾਲੇ ਬਣਾਏ ਨੇ ਮੈਦੇ ਵਾਲੇ, ਇਹ ਤੇ ਤੁਹਾਡੇ ਕੋਲ ਸੁਧ ਹੁਣ ਆਟੇ ਵਾਲੇ ਬਣਾ ਟਰਾਈ ਕਰਾਂਗੇ। ਹੈਲੋ।
ਤੇ ਇਹਨਾਂ ਤੇ ਨਾ ਉਹ ਲਗਾ ਦੋ, ਕੋਨ ਫਲੋਰ ਦੀ ਲੇਅਰ ਗਿੱਲਾਂ। ਕਰਕੇ ਥੋੜ੍ਹਾ ਜਿਹਾ ਤੇ ਉਹਨੂੰ ਬੰਦ ਕਰਦੋ ਭੈਣ ਜੀ, ਤੁਸੀਂ ਫਰਾਈਡ ਕਰਕੇ ਦੇਖਣਾ ਉਹਨੂੰ ਇੱਕ ਵਾਰੀ।
ਹਾਂ! ਮੈਂ ਉਹ ਜਰੂਰ ਹੁਣ ਮੇਰੇ ਕੋਲ ਉਹਦੇ
ਆਟਾ ਤੇ ਗੁੰਦਿਆ ਹੋਇਆ ਪਿਆ ਹੀ ਹੁੰਦਾ ਭੈਣ ਜੀ ਆਟਾ ਤੇ। ਪਨੀਰ ਵੀ ਘਰ ਹੁੰਦਾ ਹੀ ਹੈ ਪਨੀਰ ਵੀ ਹਲਕਾ ਜਿਹਾ ਮਿਕਸਚਰ ਨਮਕ, ਮਿਰਚ ਪਾ ਕੇ। ਤੇ ਉਹ ਭਰ ਕੇ ਉਹਨੂੰ ਤਲ ਦੋ ਮਿੰਟ 'ਚ ਵੇਖੋ ਕਿੰਨੇ ਸ਼ੌਕਾਂ ਨਾਲ ਖਾਏਗਾ ਭੈਨ ਜੀ ਉਹ। ਹੋਰ ਹੈਲਦੀ ਦਾ ਹੈਲਦੀ ਹੋਰ ਖ਼ਰਾਬ ਵੀ ਨੀ ਕਰੇ। ਮੈਦਾਂ ਤੇ ਭੈਣ ਜੀ ਖਾਂਦਾ ਹੀ ਖ਼ਰਾਬ ਹੈ ਬਿਲਕੁਲ।
ਬਿਲਕੁਲ! ਬਿਲਕੁਲ ਜੀ! ਹਾਂਜੀ! ਹੋਰ ਸੁਣਾਓ ਵੈਦਰ ਕਿਵੇਂ ਦਾ ਹੋ ਰਿਹਾ ਤੁਹਾਡੇ ਅੱਧਰ?
ਹਾਂਜੀ!
ਵੈਦਰ ਕਿਵੇਂ ਹੋ ਰਿਆ?
ਵੈਦਰ ਤੇ ਭੈਣਜੀ ਹੁਣ ਬਰਸਾਤ ਰੁਕੀ ਜੇ ਦੋ ਦਿਨ ਹੋ ਗਏ ਨੇ ਪੂਰੀ ਬਰਸਾਤ ਚੱਲ ਰਹੀ ਸੀ ਇੱਥੇ।
ਅੱਛਾ!
ਹਾਂ, ਦੋ ਦਿਨ ਪੂਰੀ ਬਰਸਾਤ ਇੱਕ ਸੈਕਿੰਡ ਵਾਸਤੇ ਨੀ ਰੁਕੀ ਹੈ ਹੁਣ ਭੈਣਜੀ ਬਰਸਾਤ ਰੁਕੀ। ਰੁਕੀ ਜਾਏ ਕੋਈ ਸਵਾ। ਚਾਰ ਵਜੇ ਸਭ ਜਗ੍ਹਾ ਪਾਣੀ ਪਾਣੀ ਪਾਣੀ ਹੋਇਆ ਪਿਆ ਭੈਣ ਜੀ ਇਥੇ। ਬਹੁਤ ਬਰਸਾਤ ਹੋਈ ਹੈ, ਬਹੁਤ ਬਰਸਾਤ ਹੈ ਐ ਹੁਣ ਰੁਕੀ ਏ। ਹਾਂ, ਤੇ ਬਲਕਿ ਮੈਂ ਮਾਰਕੇ। ਹਾਂਜੀ, ਮੈਂ ਮਾਰ। ਮਾਰਕਿਟ ਜਾਣਾ ਸੀ ਫਿਰ ਮੈਂ ਉਹ ਓਨਲਾਈਨ ਹੀ ਸਮਾਨ ਮੰਗਵਾ ਲਿਆ ਬਲਿੰਕਟ ਤੋਂ। ਹਾਂ, ਮੈਂ ਕਿਹਾ ਚੱਲ ਓਨਲਾਈਨ ਹੀ ਮੰਗਵਾ ਲਵਾ ਹੋਰ ਓਨਲਾਈਨ ਵੀ ਵਧੀਆ ਸੀ ਸਿਸਟਮ ਏ ਸਮਾਨ ਘਰ ਆ ਜਾਂਦਾ ਵੇ ਤੇ ਭੈਣਜੀ ਓਨਲਾਈਨ ਹੀ ਮੈਂ ਸਮਾਨ ਮੰਗਵਾ ਲਿਆ। ਹੋਰ ਸਾਫ਼- ਸੁਥਰਾ ਸਮਾਨ ਆ ਗਿਆ ਭੈਣ ਜੀ ਘਰ।
ਇਹ ਤੇ ਹੈ ਹੀ ਹੈ ਓਨਲਾਈਨ ਦਾ ਸੁੱਖ ਵੀ ਬਥੇਰਾ ਤੇ ਬਾਕੀ ਸੂਟ ਵਗੈਰਾ ਦਾ ਉਹ ਨੁਕਸਾਨ ਉਹ ਵੀ ਠੀਕ ਹੁੰਦੇ ਆ ਕਈ।
ਹਾਂਜੀ ਭੈਣਜੀ ਉਹ ਕਈ ਤਾਂ ਠੀਕ ਹੁੰਦੇ ਨੇ ਬਸ ਕੋਈ ਕੋਈ ਜਾਂ ਮੀਸ਼ੋ ਵਰਗੀ ਐਪ। ਬਿਲਕੁਲ, ਬੇਕਾਰ ਐਪ ਏ ਭੈਣ ਜੀ ਮੀਸ਼ੋ ਤੇ ਬਿਲਕੁਲ ਫਰੋਡ ਐਪ ਏ।
ਹਾਂ, ਉਹਦੇ ਤੇ ਤੇ ਬਿਲਕੁਲ ਅੱਛੇ ਨਹੀਂ ਆਉਂਦੇ ਮੀਸ਼ੋ ਤੇ।
ਹਾਂਜੀ ਭੈਣ ਜੀ
ਹੋਰ।
ਹਾਂ ਹੋਰ ਸੁਣਾਓ ਭੈਣ ਜੀ? ਮੈਂ ਕਿਹਾ ਬੱਚਿਆਂ ਨੂੰ ਲਿਆਇਆ ਜੇ ਭੈਣ ਜੀ ਮਿਲਵਾ ਲਿਆ ਜੇ ਹਾਂਜੀ ਹਾਂਜੀ ਬੜਾ। ਚਿਰ ਹੋ ਗਿਆ ਵੇਖਿਆ ਨਈ ਬ ਤੁਸੀਂ ਵੀ ਆਇਆ ਜੇ ਹੋਰ ਹਾਂ। ਹਾਂ ਹੋਰ ਭੈਣ ਜੀ ਚਲੋ ਠੀਕ ਹੈ ਭੈਣ ਜੀ ਫੇਰ ਕਰਨੇ ਆ ਹਾਂ ਠੀਕ ਹੈ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ